ਹੈਲੋ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ ਸਤਿ ਸ਼੍ਰੀ ਕਾਲ ਜੀ।
ਕਿਵੇਂ ਓ
ਬਸ ਜੀ ਵਧੀਆ ਤੁਸੀਂ ਦੱਸੋ ਕਿਵੇਂ ਓ
ਹਾਂਜੀ ਬੋ ਵਧੀਆ
ਹੋਰ ਘਰ ਪਰਿਵਾਰ ਚ ਸਭ ਵਧੀਆ ਘਰ ਪਰਿਵਾਰ ਚ ਵਧੀਆ ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ 'ਚ ਸਭ ਵਧੀਆ ਨੇ ਜੀ
ਸਭ ਵਧੀਆ ਵਧੀਆ ਬਸ ਕਿਰਪਾ ਮਾਲਕ ਦੀ।
ਓਰ ਕੀ ਹੋ ਰਿਹਾ ਸੀ ਜੀ?
ਬਸ ਕੁਛ ਨੀ ਮੈਰਿਜ ਆ ਰਹੀ ਸੀ ਮਤਲਬ ਮੇਰੇ ਕਜ਼ਨ ਦੀ ਮੈਰਿਜ ਐ, ਚਾਚਾ ਜੀ ਦੇ ਬੇਟੇ ਦੀ। ਤੇ ਓ ਅਸੀਂ, ਉਹ ਕਾਫੀ ਦੂਰ ਜਾਣਾ ਸੀ ਹੁਣ ਥੋੜਾ ਓਨੂੰ ਲੈ ਕੇ ਸੋਚ ਰਹੇ ਸੀਗੇ ਹਨਾ ਵੀ, ਕਿਵੇਂ ਜਾਈਏ? ਮਤਲਬ ਆਪਣੇ ਵਹੀਕਲ ਤੇ ਜਾਈਏ ਜਾਂ ਫਿਰ, ਕਿਸੇ ਪਬਲਿਕ ਟਰਾਂਸਪੋਰਟ ਤੇ ਚਲੇ ਜਾਈਏ ਓਹੀ ਸੋਚ ਰਹੇ ਸੀ ਥੋੜਾ
ਮਤਲਬ ਟਰੈਵਲਿੰਗ ਕਰਨ ਜਾ ਰਏ ਓ ਘੁੰਮਨ ਫਿਰਨ ਜਾ ਰਏ ਓ ਫਿਰ ਤੁਸੀਂ
ਬਸ ਟਰੈਵਲਿੰਗ ਹੁਨ ਥਾਨੂੰ ਪਤਾ ਵੀ ਹੂਣ ਦੇਖੋ ਜਦੋਂ ਸਮਾਜ ਵਿੱਚ ਰੈਣਾ ਫੇਰ ਇੱਕ ਦੂਸਰੇ ਨਾ ਬਣਾ ਕੇ ਤਾਂ ਰੱਖਣੀ ਪੈਂਦੀ ਐ ਹਨ ਥੋੜਾ ਗਰਮੀ ਦਾ ਮੌਸਮ ਸੀ, ਥੋੜਾ ਆਣ-ਜਾਣ ਦੇ ਵੀ ਥੋੜਾ ਔਖਾ ਲੱਗ ਰਿਆ ਸੀ। ਗਰਮੀ ਬੋਹ ਜ਼ਾ ਪਰ ਹੁਨ ਦੇਖੋ ਆਣਾ-ਜਾਣਾ ਦਾ ਹੋਓਗਾ ਜੇ ਅਸੀਂ ਅੱਜ ਕਿਸੇ ਦੇ ਘਰ ਜਾਵਾਂਗੇ ਤਾਂ ਹੀ ਫੇਰ ਕੱਲ ਆਏਗਾ ਨਾ ਸਾਡੇ ਕਿਸੇ ਫੰਕਸ਼ਨ ਤੇ ਜਾਂ ਸੁੱਖ-ਦੁੱਖ ਤੇ।
ਜੀ ਬਿਲਕੁਲ ਸਹੀ ਗੱਲ ਐ, ਅਗਰ ਕਿਸੇ ਦਾ ਲਈਏ ਤਾਂ ਕਿਸੇ ਨੂੰ ਦੇਣਾ ਵੀ ਪੈਂਦਾ ਫਿਰ, ਹੁਣ ਉੱਥੇ ਜਾਣਾ ਤਾਂ ਪਏਗਾ ਹੀ। ਜਾਣਾ ਏ ਹੁਨ ਹੈ ਤੇ ਫਿਰ ਆਪਾ ਦੇਖਣਾ ਤਾਂ ਪਏਗਾ ਅਸੀਂ ਗੱਡੀ 'ਤੇ ਜਾਈਏ, ਬੱਸ 'ਤੇ ਜਾਈਏ, ਟ੍ਰਰੇਨ 'ਤੇ ਜਾਈਏ
ਸਹੀ ਗੱਲ ਆ, ਬਾਏ ਏਅਰ ਥੋੜਾ ਐਵੇਂ ਹੁੰਦਾ ਵੀ ਬਾਏ ਏਅਰ ਵੀ ਜਾ ਸਕਦੇ ਅ, ਪਰ ਥੋੜਾ ਬਜਟ ਚ ਨਹੀ ਹੁੰਦਾ ਹੈਗਾ ਫੇਰ ਇਸ ਟਾਈਮ ਥੋੜਾ ਹੈ ਨੀ
ਜੀ ਓਹ ਬਹੁਤ ਜਿਆਦਾ ਫਿਰ ਕੋਸਟਲੀ ਪੈ ਜਾਂਦਾ ਇ ਫਿਰ ਆਪਣੇ ਅਗ ਅਗਲਾ ਵੀ ਤਾਂ ਦੇਖਣਾ ਹੋਂਦਾ ਹੈ। ਅਗਲਾ ਪਿਛਲਾ ਸਭ ਦੇਖ
ਸਭ ਦੇਖਣਾ ਹੁੰਦਾ ਸਹੀ ਗੱਲ ਐ
ਪੰਜਾਹ ਹਜਾਰ ਫੂਕਤਾ ਅਗਰ ਅਸੀ ਖਰਚ ਕਰਤਾ ਤੇ ਓਹ ਸਾਨੂੰ ਉਸ ਪੰਜਾਹ ਹਜਾਰ ਨੂੰ ਸਾਨੂੰ ਕਵਰ ਕਰਨ ਵਾਸਤੇ ਔਰ ਅਗਲੀ ਸਾਨੂੰ ਅਗਲੇ ਦਿਨ ਆਣ ਵਾਸ ਸਾਨੂੰ ਚੀਦਾ ਹੋੰਦਾ ਹੈ
ਹਮ
ਤੇ ਓਸ ਹਿਸਾਬ ਨਾਲ ਤਾਂ ਵੈਸੇ ਮੈਂ ਕਹਿੰਦਾ ਕਿ ਅਗਰ ਟਰੈਵਲਿੰਗ ਵਸਤੇ ਜਾ ਰਹੇ ਓ ਯਾਂ ਕਿਸੀ ਦੇ ਘਰ ਜਾ ਰਹੇ ਓ ਤੇ ਆਪਣੀ ਗੱਡੀ ਜਿਆਦੀ ਵਧੀਆ ਏ, ਅਪਣਾ ਟਰਾਂਸਪੋਰਟ ਹੋਏ ਅਤੇ ਬੰਦਾ ਦੇਰ ਸਵੇਰ ਜਦ ਮਰਜੀ ਬੰਦਾ ਨਿਕਲ ਸਕਦਾ ਜਿਵੇਂ ਹੁਣੇ ਬੰਦੇ ਨੇ ਨਿਕਲਣਾ ਹੁਣੇ ਨਿਕਲ ਜਾਏ ਦੋ ਘੰਟੇ ਬਾਅਦ ਨਿਕ ਨਿਕਲ ਜਾਏ ਰੋਟੀ ਖਾਣ ਤੋਂ ਬਾਅਦ ਨਿਕਲ ਜਾਏ, ਰਾਤੀਂ ਸੋਣ ਦੇ ਟਾਈਮਤੇ ਨਿਕਲ ਜਾਏ
ਓਹ ਤਾਂ ਚਲੋ ਗੱਲ ਠੀਕ ਹੈ ਪਰ ਹੁਣ ਜਦੋਂ ਦਸ ਬਾਰਾਂ ਘੰਟੇ ਦਾ ਸਫ਼ਰ ਹੁੰਦਾ ਨਾ ਫੇਰ ਏ ਡਰਾਈਵ ਕਰਨ ਚ ਵੀ ਦਿੱਕਤ ਆ ਪਤਾ
ਹਾਂ ਫਿਰ ਇਹ ਗੱਲ ਬਿਲਕੁਲ ਤੁਸੀਂ ਸਹੀ ਕਹੀ ਕਿ ਬੰਦਾ ਡਰਾਈਵ ਕਰਦਾ ਰਹਿ ਜਾਂਦਾ ਏ ਅਤੇ ਬੰਦਾ ਨਾ ਕੋਈ ਇੰਜੋਏਮੈਂਟ ਕਰ ਸਕਦਾ ਨਾ ਕੋਈ ਚਲਦੀ ਗੱਡੀ 'ਤੇ ਖਾ ਪੀ ਸਕਦਾ ਫਿਰ ਓੱਥੇ ਜਾ ਕੇ ਬੰਦਾ ਫਿਰ
ਥੱਕ ਜਾਂਦਾ ਨਾ ਫਿਰ ਹਂ
ਇਹ ਗਲ ਤੁਸੀਂ ਬਿਲਕੁਲ ਸਹੀ ਕੈਹ
ਜਾ ਵੀ ਦੋ ਤਿੰਨ ਕੁ ਦਿਨ ਲਈ ਜਾ ਰਹੇ ਆ ਫਿਰ ਆਉਣ ਜਾਣ ਚਇ ਫਿਰ ਬਹੁਤਜ਼ਯਾਦਾ ਥਕਾਵਟ
ਬੰਦਾ ਫਿਰ ਆਉਣ ਜਾਣ ਚ ਪੂਰੀ ਬੰਦਾ ਥੱਕ ਜਾਏ ਤੇ ਫਾਇਦਾ ਕਾਯ ਉੱਥੇ ਬੰਦਾ ਫਿਰ ਨ ਇੰਜੋਏ ਕਰ ਸਕੇ ਨਾ ਬੰਦੇ ਨੂੰ ਨੀਂਦ ਹੀ ਆਉਂਦੀ ਰਹੇਗੀ ਪੂਰੇ ਰਸਤੇ
ਕੋਈ ਐਵੇਂਈ ਮਿਸਹੇੱਪਨਿੰਗ ਹੋ ਜੇ ਕੋਈ ਐਕਸੀਡੈਂਟ ਹੋ ਜਵੇ ਯਾਂ ਏਵੇ ਅੱਖ ਲੱਗ ਜੇ ਬੰ
ਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਬੰਦੇ ਨੂੰ ਆਪਣੀ ਜਿ ਬੰਦੇ ਨੂੰ ਖਰੋਤੇ ਵੀ ਜਾਣੇ ਸੀ ਤੇ ਆਪਣੇ ਇੱਕ ਨਾਮ ਹੈ ਬੰਦਾ ਗੱਡੀ ਗੁੱਡੀ ਕਰ ਲਏ ਜਿਆਦਾ ਵਡ
ਗੱਡੀ ਦਾ ਵੀ ਕਾਫ਼ੀ ਪੈ ਜਾਂਦਾ ਨਾ ਫੇਿਰ ਇਨ ਆਪਣੇ ਬਾਰਾਂ ਤੇਰਾਂ ਘੰਟੇ ਦੇ ਸਫ਼ਰ ਵਿੱਚ ਫਿਰ ਗੱਡੀ ਵੀ ਕਾਫ਼ੀ ਕੋਸਟਲੀ ਪੈ ਜਾਂਦੀ ਹੈ ਨਾਲੇ ਫੇਿਰ ਥੋੜਾ ਸੇਫ ਨੀ ਲੱਗਦਾ ਹਨਾ ਅਸੀਂ ਜਾ ਰਹੇ ਹਾਂ ਹੁਣ ਵਿੱਚ ਕੁ ਐਸਾ ਰਸਤਾ ਆ ਗਿਆ ਜਾਂ ਜ਼ਿਆਦਾ ਸਵੇਰ ਦਾ ਟਾਈਮ ਹੈ ਜਾਂ ਰਾਤ ਦਾ ਟਾਈਮ ਹੈ ਫਿਰ ਥੋੜਾ ਸੇਫ ਵੀ ਨੀ ਲੱਗਦਾ
ਬਿਲਕੁਲ ਸਹੀ ਕਹਿ ਰਹੇ ਹੋ ਕੱਲ੍ਹ ਨੂੰ ਕੀ ਹੈ ਕਿ ਓਹ ਹੁਨ ਅਸੀਂ ਉਹਦੇ ਭਰੋਸੇ ਚੱਲ ਰਹੇ ਹਾਂ ਅਸੀਂ ਅਗਰ ਗ਼ਲਤੀ ਨਾਲ ਅਸੀਂ ਸੋ ਗਏ ਠੀਕ ਐ, ਜੇ ਸਾਡੀ ਅੱਖ ਲੱਗ ਗਈ। ਤੇ ਓ ਕੇੜੇ ਰਸਤੇ ਉੱਥੇ ਤੇ ਲੇ ਜੇ ਉੱਥੇ ਓਦੇ ਬਂਦੇ ਪੈਲੇ ਖੜੇ ਹੋਨ
ਸਹੀ ਗੱਲ ਆ, ਹੂੰ।
ਫੇਰ ਸਰਕਾਰੀ ਗੱਡੀ ਸਭ ਤੋਂ ਵਦੀਆ
ਹੂੰ। ਫੇਰ ਅੱਜ-ਕੱਲ ਅਸੀਂ ਸੁਨਦੇ ਵੀ ਰੈਂਦੇ ਨੇ ਵੀ ਕਿੰਨੇ ਹਾਦਸੇ ਹੋ ਰਹੇ ਆ ਹਨਾ ਇਸ ਤਰ੍ਹਾਂ ਦਾ ਮਤਲਬ ਕਿੰਨੇ ਕ੍ਰਾਈਮ ਹ ਵੱਧਦੇ ਜਾ ਰਹੇ ਆ ਤੇ ਥੋੜਾ ਡਰ ਵੀ ਲੱਗਦਾ ਇਸ ਗੱਲ ਦੇ ਲਈ
ਜ ਬਿਲਕੁਲ ਸਹੀ ਗੱਲ ਐ, ਅੱਜ-ਕੱਲ ਡਰਾਈਵਰਾਂ ਦਾ ਵੀ ਨਹੀਂ ਤੇ ਪਤਾ ਨਾ ਕਿ ਡਰਾਈਵਰ ਅੱਜ-ਕੱਲ ਕੀ ਹੁੰਦਾ ਕਿ ਨਸ਼ੇ ਵਸ਼ੇ ਕਰਕੇ ਚਲਾ ਰਹੇ ਹੁੰਦੇ ਨੇ ਕਈ ਵਧੀਆ ਹੁੰਦੇ ਨੇ, ਕੋਈ ਵਧੀਆ ਵੀ ਨਹੀਂ ਹੁੰਦੇ ਕਦੀ ਕਦੀ ਇਹ ਵੀ ਹੁੰਦਾ ਕਿ ਡਰਾਈਵਰ ਸਾਰੇ ਵਧੀਆ ਹੋਏ ਠੀਕ ਐ, ਕਦੀ ਕਦੀ ਬੇਚਾਰੇ ਦੀ ਅ ਲੱਗਜੇ, ਬ ਬੰਦਾ ਸ ਸੋ ਜੇ ਬੰਦੇ ਨੂੰ ਓ ਵੀ ਇਨਸਾਨ ਐ, ਮਸ਼ੀਨ ਤੇ ਹੈ ਨੀ ਓਹ ਵੀ, ਹੂੰ। ਤੇ ਬੰਦਾ ਹੁਣ ਕਿਸੇ ਨੂੰ ਬੰਦਾ ਫਿਰ ਕੀ ਹਿ ਕਿਹ ਸਕਦਾ ਇ ਓਹਨੇ ਕਹਿਣਾ ਕਿ ਭਾਈ ਸਬ ਗਲਤੀ ਸੀ ਹੋ ਗਈ ਓਹ ਗਲਤੀ ਸਿ ਹੋ ਗਈ ਤੇ ਗਲ ਸਾਡੇ ਤੋਂ ਵੀ ਹੋ ਸਕਦੀ ਏ ਅਸੀਂ ਵੀ ਇਨਸਾਨ ਇ ਹੈਗੇ ਆ, ਓਹ ਵੀ ਇਨਸਾਨ ਈ ਏ ਹੋਰ ਨਾਲ ਫੇਰ ਪਤਾ ਕੀ ਹੋਂਦਾ ਅਗਰ ਅਸੀਂ ਕਿਸੀ ਟਰਾਂਸਪੋਰਟ 'ਤੇ ਅਗਰ ਅਸੀਂ ਜਾ ਰਹੇ ਹਾਂ ਗੱਡੀ ਦੂਸਰੀ ਗੱਡੀ ਕਰਕੇ ਅਤੇ ਉਹ ਤਾਂ ਸਭ ਤੋਂ ਵੱਡਾ ਸਾਨੁ ਨੁਕਸਾਨ ਪਤਾ ਕੀ ਹੋਂਦਾ ਏ ਕੀ ਇੱਕ ਇੱਕ ਕੋਈ ਵੀ ਹੋਏ ਗੱਡੀ ਚਲਾਉਣ ਵਾਲਾ ਪਰ ਪਰਸਨਲ ਹੋਏ ਭਾਵੇਂ ਦੂਸਰਾ ਹੋਵੇ ਵਦੋ ਵੈਦੀ ਨਾ ਸਾਹਮਣੇ ਵਾਲੇ ਨੂੰ ਦੇਖ ਕੇ ਚੀਜ਼ ਹੋ ਜਾਂਦੀ ਏ
ਸਹੀ ਗੱਲ ਹੈ
ਅਗਰ ਬੰਦਾ ਖੁਦ ਨਹੀਂ ਸੋ ਸਕਦਾ ਠੀਕ ਹੈ, ਬੰਦਾ ਖੁਦ ਮੈਨੂੰ ਨੀਂਦ ਨਹੀਂ ਆਈ ਪਰ ਤੁਸੀਂ ਅਗਰ ਨਾਲ ਦੀ ਸੀਟ 'ਤੇ ਬੈਠ ਕੇ ਸੋ ਰੇ ਓ ਨਾ ਤੇ ਮੈਨੂੰ ਤੁਹਾਨੂੰ ਦੇਖ ਕੇ ਆਲਸ ਆ ਜੇਗਾ
ਸਹੀ ਗੱਲ ਏ, ਇਹ ਤਾਂ ਗੱਲ ਸਹੀ ਕਹੀ ਬਿਲਕੁਲ
ਬੰਦਾ ਹੁੰਦਾ ਨਾ ਕਿ ਜਵਾਕ ਅਗਰ ਖੇਲ ਰਿਆ ਅਤੇ ਅਸੀਂ ਵੀ ਆਪਨੇ ਬੈੱਡ ਤੇ ਬੈਠੇ ਕੱਠੇ ਰੇਂਦੇ ਆਂ ਔਨੂੰ ਦੇਖਦੇ ਰੇਂਨੇ ਆਂ ਬੱਚਾ ਸੋ ਜਾਂਦਾ ਨਾ ਕਿ ਚੱਲ ਯਾਰ ਅਸ ਥੋੜਾ ਜਿਹਾ ਬੈਠੇ ਹਲਕਾ ਲੇਟੇ ਟੇਕ ਲਗਾਈ ਔ ਫੇਰ ਪੂਰਾ ਲੇਟ ਗਏ ਔ ਹੋ ਜਾਂਦਾ ਐ ਫੇਰ ਤੇ ਐਹੀ ਚੀਜ਼ ਡਰੈਵਰੀ ਲੈਨ ਚ ਵੀ ਹੋ ਜਾਂਦੀ ਐ
ਹੰ ਔਹੀ ਸੋਚ ਰਹੇ ਸੀ ਕਿ ਚਲੋ ਹੁਨ ਫੇਰ ਵੀ ਟ੍ਰੇਨ ਚ ਹੀ ਚਲੇ ਜਾਂਨੇ ਆਂ ਨਾ ਫੇਰ ਔਈ ਸੋਚ ਰਏ ਸੀ ਚਲੋ ਟ੍ਰੇਨ ਚ ਚਲੇ ਜਾਂਦੇ ਆਂ ਥੋੜਾ ਫੇਰ ਹੁਣ ਦੂਸਰੀ ਸੀਟ ਲੈ ਲਾਂਗੇ ਫੇਰ ਚਲੋ ਸੌ ਵੀ ਜਾਂਦਾ ਬੰਦਾ ਸਲੀਪਰ ਦੇ ਵਿੱਚ ਰਾਤ ਨੂੰ ਸੌ ਵੀ ਜਾਂਦਾ ਹਨਾ
ਟ੍ਰੇਨ ਸਭ ਤੋਂ ਵਧੀਆ ਕਿਉਂਕਿ ਔਹ ਹਰ ਅੱਠ ਘੰਟੇ ਦੇ ਵਿੱਚ ਔਹ ਸਿਸਟ ਸਟਮ ਚੇਂਜ ਹੁੰਦਾ ਔਨਾਂ ਦਾ
ਹੰ
ਅੱਠ ਘੰਟੇ ਹੋਏਗਾ ਅੱਠ ਠ ਘੰਟੇ ਤੋਂ ਬਾਅਦ ਉਹ ਦੂਸਰੇ ਡਰਾਈਵਰ ਦੇ ਹੱਥ 'ਚ ਹੈਂਡਔਵਰ ਕਰ ਦਏਗਾ ਟ੍ਰੇਨ ਸਾਨੂੰ ਪਤਾ ਨੀ ਲੱਗਦਾ ਆਪਾਂ ਤਾਂ ਸੋਏ ਹੁੰਦੇ ਆਂ ਅਗਰ ਚੌਵੀ ਘੰਟੇ ਦੀ ਵੀ ਟ੍ਰੇਨ ਐ ਤੇ ਚੌਵੀ ਘੰਟੇ ਇੱਕ ਈ ਬੰਦਾ ਨਈ ਚਲਾਏਗਾ। ਔ ਅੱਠ ਘੰਟੇ ਚਲਾਦੈ ਫਿਰ ਦੂਸਰੇ ਸਟੇਸ਼ਨ ਹੋਏਗਾ ਉਸ ਸਟੇਸ਼ਨ ਦੇ ਪੈਲੇ ਓਨੂੰ ਸਟੇਸ਼ਨ ਮਾਸਟਰ ਨੂੰ ਕੇਆ ਜਾਂਦਾ ਕੀ ਸਾਡੀ ਟਰੇਨ ਆਣ ਲੱਗੀ ਏ। ਤੁਸੀਂ ਬੰਦੇ ਨੂੰ ਭੇਜ ਦੋ, ਉੱਥੇ ਓ ਬੰਦਾ ਪੈਲੇ ਹੀ ਹੋਏਗਾ। ਉਧਰੋਂ ਹੀ ਬੰਦਾ ਦੂਸਰਾ ਆ ਕੇ ਬੈਠ ਕੇ ਦੇ ਜੇਗਾ। ਤੋ ਸੇਫਟੀ ਬੋ ਜ਼ਰਾਓ।
ਹੂੰ, ਉਹ ਤਾਂ ਹੈ ਫੇਰ, ਓਨੇ ਦੀ ਫੇਰ ਡਿਊਟੀਜ਼ ਹੁੰਦੀ ਐ, ਓ ਤਾਂ ਆਪਨਾ ਰੈਡੀ ਹੋ ਕੇ ਆਂਦੇ ਆ ਨਾ ਸੋ ਕੇ ਖਾ ਪੀ ਕੇ, ਮਤਲਬ ਰੈਸਟ ਕਰਕੇ ਕੇ ਆਂਦੇ ਨੇ, ਉਨਾ ਨੂੰ ਪਤਾ ਹੁੰਦਾ ਸਾਡੀ ਅੱਠ ਘੰਟੇ ਡਿਊਟੀ ਹੈ ਹੁਣ ਅੱਗੇ
ਹਾਂ, ਉਨਾਂ ਨੂੰ ਸਰਕਾਰ ਦੀ, ਹਾਂ, ਓਨਾਂ ਨੂੰ ਸਰਕਾਰ ਦੇ ਵੱਲੋਂ ਬਥੇਰੀ ਬੈਨੀਫਿਟਸ ਮਿਲਦੇ ਮੈਂ ਖੁਦ ਰੇਲਵੇ ਦੀ ਤਿਆਰੀ ਕਰ ਰਿਆ ਨਾ ਤੇ ਸਰ ਕ ਮੈਨੂੰ ਪਤਾ ਇਸ ਚੀਜ ਦੇ ਬਾਰੇ। ਸਾਡੇ ਤੋਂ ਕੁਸ਼ਚਨ ਪੁੱਛ ਰੇ ਰੈਂਦੇ ਨੇ ਹਰ ਬਈ। ਸਾਡਾ ਹੈਗਾ, ਸਾਡਾ ਹੈਗਾ, ਟ੍ਰੇਨ ਸਬ ਤੋ ਜੀ ਬੈਸਟ ਐ, ਇਸ ਤੋਂ ਵਦੀਆ ਤੇ ਕੋਈ ਵਿਕਲਪ ਹੀ ਨੀ ਹੈਗਾ ਸਾਡੀ ਜ਼ਿੰਦਗੀ ਚ। ਹੁਨ ਗੋਰਮੇਂਟ ਨੇ ਸਾਡੇ ਵਾਸ
ਨਾ ਨਾ ਅਸੀਂ ਫੇਰ ਤਾਂ ਥੋੜੀ ਦੂਰ ਦੇ ਲਈ ਤਾਂ ਫੇਰ ਮਤਲਬ ਇਹੀ ਠੀਕ ਰਹਿੰਦਾ ਕਿ ਚਲੋ ਬੰਦਾ ਆਪਣੇ ਕਨਵੀਨੀਅੰਸ ਤੇ ਚਲਾ ਜਾਂਦਾ ਜਿਵੇਂ ਆਪਣੀ ਕਾਰ ਵਿੱਚ ਚਲੇ ਗਏ ਹੇਨਾ
ਹਮ ਔਰ ਬੰਦਾ ਸੇਫਲੀ ਆਰਾਮ ਨਾਲ ਪਹੁੰਚ ਜਾਏਗਾ
ਟਾਈਮ ਵੀ ਨਹੀਂ ਲੱਗਦਾ ਮਤਲਬ ਆਪਣੇ ਘਰ ਤੋਂ ਬੈਠ ਓੱਥੇ ਜਾ ਕੇ ਉੱਤਰ ਜੋ ਮਤਲਬ ਉਹ ਵੀ ਠੀਕ ਹੈ ਕੋਈ ਹਰਾਸ਼ ਮਿੰਟ ਵੀ ਨਹੀਂ ਹੁੰਦੀ ਨਾ ਬੰਦੇ ਨੂੰ ਆਰਾਮ ਨਾਲ ਪਹੁੰਚਦਾ ਪੂਰਾ ਆਰਾਮਦਾਇਕ ਸਫ਼ਰ ਹੁੰਦਾ ਫੇਰ
ਜਾ ਰਿਹਾ ਹੈ ਓਥੇ ਘੁੰਮਣ ਜਾ ਰਿਹਾ ਤੇ ਬੰਦੇ ਨੂੰ ਮਾਇੰਡ ਫਰੈਸ਼ ਹੋਇਆ ਬੰਦਾ ਟ੍ਰੇਨ 'ਚ ਜਾਂਦਾ ਹੱਲੀ ਬਖਸ਼ ਸੋ ਜਾਂਦਾ ਏ ਮਾਇਾਈੰਡ ਫਰੈਸ਼ ਵੀ ਹੋਆਂਦਾ ਏ ਔਰ ਟ੍ਰੇਨ 'ਚ ਕੀ ਹੈ ਕਿ ਅਸੀਂ ਟਰੈਵਲ ਵੀ ਕਰ ਰਹੇ ਹਾਂ ਸਾਡਾ ਟਾਈਮ ਵੀ ਬਚ ਰਿਹਾ ਟਾਈਮ ਕੰਨਜ਼ਊਮ ਇੰਨਾ ਜ਼ਿਆਦਾ ਨਹੀਂ ਹੋ ਰਿਹਾ ਫਿ ਟ੍ਰੇਨ ਦੇ ਵਿੱਚ ਹੀ ਸਾਨੂੰ ਆਪਣਾ ਖਾਣਾ ਪੀਣਾ ਵੀ ਮਿਲ ਜਾਂਦਾ ਏ ਉੱਥੇ ਸਾਨੂੰ ਪਾਣੀ ਵਾਲਾ ਵੀ ਆ ਜਾਏ ਤਾਂ ਉੱਥੇ ਸਾਡੀ ਚਾਹ ਵਲਾ ਵੀ ਆ ਜੈਗਾ ਚਲਦੀ ਟਰੇਨ 'ਚ ਸਭ ਕੁ ਚੱਲਦਾ ਰਹੇਗਾ ਸਾਨੂੰ ਕਿੱਥੇ ਰੁਕਣਾ ਨਹੀਂ ਪੈਂਦਾ ਹੁਣ ਆਪਣੀ ਗੱਡੀ ਜਾਵਾਂਗੇ ਅਗਰ ਇੱਕ ਵਾਰੀ ਅਸੀਂ ਕਿਸੇ ਹੋਟਲ 'ਤੇ ਰੁਕ ਗਏ ਤਾਂ ਬਸ ਉਹ ਘੰਟਾ ਦੋ ਘੰਟਾ ਤਿੰਨ ਘੰਟਾ ਤੇਂ ਐਵੇਂ ਹੀ ਖ਼ਰਾਬ
ਸਹੀ ਗੱਲ ਏ
ਔਰ ਬਾਹਰ ਦੇ ਟ੍ਰਾਂਸਪੋਰਟ ਕੀਤੀ ਤੁੋਚੇ' ਡਰ
ਮੈਂ ਵੀ ਹੁਣ ਜਿਵੇਂ ਘੱਟ ਡਿਸਟੈਂਸ ਸਾਡੇ ਸਾਰੇ ਰੀਲੈਟੀਵ ਏੱਥੇ ਨੇੜੇ ਨੇੜੇ ਈਂਏ ਇੱਕ ਇੱਕ ਦੋ ਦੋ ਕਿਲੋਮੀਟਰ ਦੇ ਮਤਲਬ ਇੱਕ ਇੱਕ ਦੋ ਦੋ ਘੰਟੇ ਦੇ ਡੀਸਟਂਸ ਤੇਇਨੇ ਇਨਾ ਕਿ ਟਾਇਮ ਲੱਗਦਾ ਏ, ਓਦੈ ਤਾਂ ਮੈਂ ਐਕਟਵਾ ਵੀ ਲੈ ਕੇ ਚਲੀ ਜਾਂਦੀ ਆ ਬੱਚਿਆਂ ਨੂੰ ਐਕਟੀਿਵਾ ਤੇ ਲੈ ਕੇ ਚਲੀ ਜਾਂਦੀ ਹੁੰਦੀ ਆ ਤਦ ਕੋਈ ਦਿੱਕਤ ਹੀ ਨਹੀਂ ਹੁੰਦੀ ਟੂ ਵੀਲਰ ਤੇ ਹੀ ਬੰਦਾ ਚਲਾ ਜਾਂਦਾ ਜਿਵੇਂ ਸੱਠ ਸੱਤਰ ਕਿਲੋਮੀਟਰ ਤੱਕ ਦਾ ਟਰੈਵਲ ਕਰ ਲੈਂਦਾ ਟੂ ਵੀਲਰ ਤੇ ਆਰਾਮ ਨਾਲ
ਇਹ ਸਭ ਤੋਂ ਵਧੀਆ ਹੈਗਾ ਅਸੀਂ ਖੁਦ ਅਸੀਂ ਜਾਂਦੇ ਹ ਘੁੰਮਣ ਵੁੰਮਣ ਵਾਸਤੇ ਅਸੀਂ ਦੋਸੌ ਤਿੰਨ ਸੌ ਕਿੋਲੋਮੀਟਰ ਮਲ੍ਹਕੇ ਸਾਡੇ ਸਕੂਟਰ ਏਥੇ ਨੇੜੇ ਤੇਡੇ ਸਾਡੇ ਸਵੀਮਿੰਗਪੂਲ ਦਵਾਰਾ ਪੈਂਦੇ ਨੇ ਔਰ ਨਹਿਰਾਂ ਨੂਰਾਂ ਪੈਂਦੀਆਂ ਨੇ ਤੇ ਉਹ ਦਸੀ ਚਲੇ ਜਾਂਦੇ ਇੱਧਰੋਂ ਦੀ ਜਿਵੇਂ ਆਪਾਂ ਕਿੱਥੇ ਵੀ ਚਲੇ ਜਈਏ ਤਿੰਨ ਸੌ ਚਾਰ ਸੌ ਪੰਜ ਸੌ ਕਿਲੋਮੀਟਰ ਆਪਾਂ ਕਿੱਥੇ ਵੀ ਕਿਸੇ ਵੀ ਸ਼ਹਿਰ ਦੇ ਬੰਦਾ ਰਹਿ ਲੈ ਪਾਵੇਂ ਦਿੱਲੀ ਪੰਜਾਬ ਅੰਮਬਰਸਰ ਬੰਦਾ ਕਿੱਥੇ ਵੀ ਰਹਿੰਦਾ ਹੋਏ ਜਲੰਧਰ ਰਂਦਰ ਮਤਲਬ ਕਿੱਥੇ ਵੀ ਬੰਦਾ ਰਹਿੰਦਾ ਹੋਵੇ ਤੇ ਬੰਦਾ ਣਾ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਬੰਦਾ ਆਰਾਮ ਨਾਲ ਜਾ ਸਕਦਾ ਏ
ਸਹੀ ਗੱਲ ਹੈ, ਏ ਤਾਂ ਗੱਲ ਸਹੀ ਹੈ
ਕਦੀ ਕਦੀ ਆਪਣੇ ਕੈਪੇਬਲ ਵੀ ਹੋਣਾ ਚਾਹੀਦਾ ਤੇ ਦੂਸਰੇ 'ਤੇ ਵੀ ਹੋਣਾ ਚੀਦਾ ਏ
ਨਹੀਂ ਫਿਰ ਓਹੀ ਹੁੰਦਾ ਨਾ ਵੀ ਕਈ ਵਾਰ ਸਾਨੂੰ ਟਾੲਇਮ ਦੀ ਸ਼ੋਟੇਜ ਆਉਂਦੀ ਹੈ ਫਿਰ ਸਾਨੂੰ ਆਪਣਾ ਹੀ ਕਨਵੀਨੀਸ ਸਹੀ ਰਹਿੰਦਾ ਏ ਯਾਂ ਫਿਰ ਹਨਾ ਕਈ ਵਾਰ ਥੋੜ੍ਹੀ ਪੈਸੇ ਦੀ ਪ੍ਰੋਬਲਮ ਹੁੰਦੀ ਹੈ ਫਿਰ ਬੰਦਾ ਪਬਲਿਕ ਟਰਾਂਸਪੋਰਟ ਯੂਜ਼ ਕਰ ਲੈਂਦਾ ਬੱਸ ਵਗੈਰਾ ਵਿੱਚ ਵੀ ਅਸਿ ਧ ਚਲੇ ਜਾਂਦੇ ਜਿਵੇਂ ਹੁਣ ਮੌਸਮ ਖ਼ਰਾਬ ਹੁੰਦਾ ਨਾ ਬਾਰਿਸ਼ ਹੋ ਰਹੀ ਹੈ ਯਾਂ ਫਿਰ ਬਹੁਤ ਜਿਆਦ ਜ਼ਿਆਦਾ ਠੰਢ ਏ ਫੇਰ ਨੀ ਮੈ ਐਕਟਿਵਾ ਯੂਜ ਕਰਦੀ ਨੇੜੇ ਤੇੜੇ ਜਾਣ ਲਈ ਫੇਰ ਤਾਂ ਅਸੀਂ ਬੱਸ ਵਿੱਚ ਹੀ ਜਾਂਦੇ ਹਾਂ ਕਿਉਂਕਿ ਫੇਰ ਦੇਖੋ ਐਸਾ ਕੋਈ ਬਰਸਾਤ ਦਾ ਮੌਸਮ ਹੈ ਜਾਂ ਕੁੱਛ ਫਿਰ ਤੁਹਾਨੂੰ ਪਤਾ ਦਿੱਕਤ ਹੋ ਜਾਂਦੀ ਹੈ ਜ਼ਿਆਦਾ ਠੰਢ ਦੇ ਵਿੱਚ ਹੀ ਫੇਿਰ ਬੱਚੇ ਬੱਚੇ ਬਿਮਾਰ ਹੋ ਜਾਂਦੇ ਆ ਬੱਚੇ ਛੋਟੇ ਏ ਉਹਨਾਂ ਨੂੰ ਐਵੇਂ ਟਰੈਵਲ ਨਹੀਂ ਕਰਵਾ ਸਕਦੇ ਫੇਰ
ਜੀ ਬਿਲਕੁਲ ਸਹੀ ਕਹਿ ਰਹੇ ਹੋ ਜੇਵੇ ਸਾਨੂੰ ਆਪਣਾ ਗਰਮੀ ਦਾ ਮੌਸਮ ਚੱਲਆ ਤਾਂ ਇਹ ਬੈਠੇ ਬਿਠਾ ਠੰਡੀ ਠੰਡੀ ਹਵਾ ਵੀ ਚੱਲ ਰੀਆਂ ਨੇ ਅਤੇ ਐ ਹੀ ਮੌਸਮ ਹੈ ਕੈੰਦੇ ਜੋ ਓਹ ਆਪਣੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀ ਸਿਹਤ ਦੇ ਅਕੋਰਡਿੰਗ ਵੀ ਬਂਦੇ ਨੂੰ ਆਰਾਮ ਨਾਲ ਥੋੜ੍ਹਾ ਸੰਭਾਲ ਕੇ ਵੀ ਰੱਖ
ਹਮ
ਤੇ ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਘੁੰਮਣ ਵਾਸਤੇ ਵੈਸੇ ਟ੍ਰੇਨ 'ਤੇ ਜਾਓ ਜ਼ਿਆਦਾ ਵਧੀਆ ਤੇ ਉੱਥੇ ਪਹੁੰਚ ਕੇ ਸਾਨੂੰ ਦੱਸਣਾ, ਤੇ ਆਪਾਂ ਤੁਹਾਨੂੰ ਫਿਰ ਫਿਰ ਦਰਖ ਕਰਨਾ ਫਿਰ ਗੱਲ ਕਰਦੇ ਆ ਠੀਕ ਹੈ ਜੀ
ਠੀਕ ਹੇ ਹਾਂਜੀ ਹਾਂਜੀ ਠੀਕ ਹੈ
ਠੀਕ ਹੈ ਸ ਸਤਿ ਸ਼੍ਰੀ ਅਕਾਲ ਜੀ